ਹੈਲੋ
ਸਤਿ ਸ਼੍ਰੀ ਅਕਾਲ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਕਿਵੇਂ ਹੋ ਹੈਲੋ ਹਾਂਜੀ ਵਧੀਆ ਜੀ ਵਧੀਆ ਵਧੀਆ ਜੀ ਹਾਂਜੀ ਸ ਵਧੀਆ ਜੀ ਤੁਸੀਂ ਦ ਦੱਸੋ
ਹਾਂਜੀ ਹਾਂ ਹਾਂ ਸਭ ਵਧੀਆ
ਹਾਂਜੀ ਹੋਰ ਦੱਸੋ ਤੁਹਾਡੇ ਉੱਧਰ ਗਰਮੀ ਕਿਵੇਂ ਪੈ ਰਹੀ ਹੈ ਜੀ
ਸਾਡਾ ਉੱਧਰ ਤਾਂ ਬਹੁਤ ਗਰਮੀ ਹੈ ਤੁਹਾਡੇ ਉੱਧਰ ਕੈਸੀ
ਸਾਡੇ ਇੱਧਰ ਬਹੁਤ ਗਰਮੀ ਪੈ ਰਹੀ ਹੈ ਜੀ ਬਾਹਰ ਨਿਕਲਣ ਦਾ ਦਿਲ ਹੀ ਨਹੀ ਕਰਦਾ ਜਰਾ ਵੀ
ਜਾਂਣਦਾ ਮ ਲੱਗਦਾ ਬ ਸੂਰਤ ਸਿਰ ਦੇ ਉੱਪਰ ਟੈਲਦਾ ਵ ਹੈ ਜੈਸੀੇ ਬਾਹਰ ਨਿਕਲ ਤੇ ਐਸਾ ਹੀ ਵਵਾਜ਼ ਬਣਦੀ ਕਿਆ ਸੁਰ ਸਿਰ ਤੇੱਪਰ ਟੈਲਦਾ ਵਇਆ
ਬਿਲਕੁਲ ਹੁਣੇ ਅਸੀਂ ਬਾਹਰ ਗਏ ਸੀ ਕੋਈ ਕੰਮ ਸੀਗਾ ਸਾਨੂੰ ਤੇ ਇੰਨੀ ਧੁੱਪ ਲੱਗਦੀ ਵੀਈ ਸੀ ਬਾਈਕ ਤੇ ਹੈ
ਹੋਰ ਬਹੁ ਉੱਪਰ ਪਤਾ ਸੀਟ ਵੀ ਗਰਮ ਹੋ ਜਾਂਦੀ ਹੈ ਦੋ ਮਿੰਟ ਅਗ ਸੀਟ ਧੱਪੀ ਖੜ ਜਾਏਗੀ ਨਾ ਉਹ ਵੀ ਇੱਕ ਟੋਸਟ ਬਣ ਜਾਂਦਾ ਲਾਈਕ ਹ
ਹਾਂਜੀ, ਮਾੜਾ ਜਿਹਾ ਰੁਕ ਕੇ ਅਸੀਂ, ਉਹ ਬਾਹਰ ਰੇੜੇ ਤੋਂ ਜੂਸ ਹੀ ਪੀਤਾ, ਗੰਨੇ ਦਾ। ਤੇ ਨਾਲ ਹੀ ਜਦੋਂ ਉਤਰ ਕੇ ਦੁਬਾਰਾ ਬੈਠਣ ਲੱਗੇ ਨਾ ਪੰਜ ਮਿੰਟ ਦੇ ਵਿੱਚ ਵਿੱਚ, ਸੀਟ ਇੰਨੀ ਗਰਮ ਹੋ ਗਈ। ਕੁੀ
ਹਾਂ, ਐਸਾ ਹੀ ਹੁੰਦਾ ਏ, ਜਾਣਾ ਹੋਵੇ ਨਾ ਤਾਂ ਜ਼ਿਆਦਾ ਗਰਮੀ ਪੈਂਦੀ। ਵਧਿਆ। ਸਾਡੇ ਤਾਂ ਓਥੇ, ਬਹੁਤ ਹੀ ਗਰਮੀ ਗਰਮੀ ਹੈ, ਬਹੁਤ ਜ਼ਿਆਦਾ ਗਰਮੀ ਹੈ।
ਹਾਂਜੀ -ਹਾਂਜੀ, ਸਾਡੇ ਇੱਧਰ ਵੀ ਬਹੁਤ ਗਰਮੀ ਪੈ ਰਹੀ ਆ।
ਹੋਰ ਕਿਤੇ ਘੁੰਮਣ ਨੀ ਗਏ? ਅਜ
ਨਈਂ ਜੀ ਨਈਂ, ਇਸ ਵਾਰੀ ਘੁੰਮਨ ਨੀ ਗਏ, ਇਸ ਵਾਰੀ ਤਾਂ ਕੁਝ ਜ਼ਿਆਦਾ ਹੀ ਲੱਗ ਰਿਹਾ, ਕਿ ਗਰਮੀ ਪੈ ਰਹੇ ਕਿਉਂਿ
ਹਾਂ ਸਹੀ ਗੱਲ ਏ, ਬਿਲਕੁਲ ਸਹੀ ਗੱਲ ਏ, ਹੋਰ ਨਾਨਕੇ ਗਈ ਨੀ, ਆ ਰ ਵਾਹ ਠੀਕ ਹੈ ਫਿਰ ਤੇ
ਬੱਚੇ ਨਾਨਕੇ ਜਾਣ ਨੂੰ ਵੀ, ਤਿਆਰ ਨਹੀਂ। ਹੈਗੇ, ਕਹਿੰਦੇ ਮੰਮੀ ਗਰਮੀ ਬਹੁਤ ਹੈ, ਸਾਡੇ ਤੋਂ ਸਫ਼ਰ ਨੀ ਹੋਣਾ। ਮੈਂ ਕਿਹਾ, ਸਾਰੇ ਬੱਚੇ ਜਾ ਰਹੇ ਹੈ ਨਾ ਨ ਛੇ ਘੁੰਮ ਆਓ ਤੁਸੀਂ ਵੀ, ਨਾਨੀ ਬੁਲਾਈ ਜਾਂਦੀ, ਮਾਮਾ ਬੁਲਾਈ ਜਾਂਦੇ ਬੱਚੇ ਜਾਈ ਨੀ ਰਏ, ਕਹਿੰਦੇ ਨਹੀਂ ਮਾਮਾ ਗਰਮੀ ਬਹੁਤ ਹੈ, ਤੇ ਕਹਿੰਦੇ ਗੱਡੀ ਭੇਜ ਦਿਨਾਂ, ਹਾਂਜੀ ਬੱਚੇ ਦੇ ਮਾਮਾ ਕਹਿੰਦੇ ਗੱਡੀ ਭੇਜ ਦਿਨਾਂ, ਤੇ ਕਹਿੰਦੇ ਨਹੀਂ ਅਸੀਂ ਆਣਾ ਗੱਡੀ ਜੇ ਵੀ ਨੀ ਆਉਣਾ ਤਾਂ ਉਹਦੋਂ ਵੀ ਗਰਮੀ ਲੱਗਣੀ
ਆਹ ਤੇ ਹੈ ਹੀ ਐ, ਵਧਾਉਣ ਜਾਵਾਂ ਸਫ਼ਰ, ਜ਼ਿਆਦਾ ਗਰਮੀ ਲੱਗਦੀ ਐ। ਉਹ ਫਿਰ ਵੀ, ਅਡਜਸਟ ਕਰ ਲੋ, ਉੱਥੇ ਤੇ ਜ਼ਿਆਦਾ ਗਰਮੀ ਲੱਗਦੀ ਐ। ਉਹ ਤੇ ਰੋਟੀ ਖਾਣ ਦਾ ਮਨ ਵੀ ਨਹੀਂ ਕਰਦਾ, ਗਰਮੀ ਦੇ ਕਰਕੇ, ਬਸ ਪਾਣੀ ਪਾਣੀ ਪੀ ਜਾਓ, ਪਾਣੀ ਪਾਣੀ ਪੀ ਜਾਓ।
ਜੀ।
ਲੇਕਨ ਕਿਤਨਾ ਹੀ ਪਾਨੀ ਪੀ ਲਓ, ਫਿਰ ਵੀ ਪਾਨੀ ਨਿਕਲ ਜਾਂਦਾ, ਸਾਰਾ ਪਾਨੀ ਇਤਨਾ ਬ ਦ ਮ ਨਿਕਲਦਾ ਮਸਾ ਇਹ ਹੋ ਕਿ, ਹਾਂ ਲੱਸੀ ਪੀਂਦੇ ਰਹੋ, ਜੂਸ ਪੀਂਦੇ ਰਹੋ। ਆਈਟੀ ਤਾਂ ਲੈਂਦੇ ਰਹੋ ਬਸ, ਖਾਣਾ ਤਾਂ ਭੁੱਲ ਹੀ ਜਾਓ।
ਪਾਣਾ ਤਾਂ ਭੁੱਲ ਜਓ, ਸਹੀ ਹੈ ਨਾਲੇ ਜਦੋਂ ਆਪਾਂ ਰੋਟੀ ਖਾ ਲੈਦੇ ਹੈਵੀ ਹੋ ਜਾਂਦਾ ਕਿਉਂਕਿ, ਪਿਆਸ ਹੀ ਬਹੁਤ ਲੱਗਦੀ ਹੈ ਗਰਮੀ ਦੇ ਕਰਕੇ।
ਗਰਮੀ ਕਹਿੰ ਸੋ ਰੋਟੀ ਬਣਾਉਣ ਦਾ ਮਨ ਵੀ ਨੀ
ਮਨ ਵੀ ਨਹੀਂ ਕਰਦਾ ਸਹੀ ਗੱਲ ਹੈ।
ਜਾਦੇ ਨੇ ਸਵੇਰੇ ਬਣਾਲਈ ਹੁਣ ਆਰਾਮ ਨਾਲ ਅੰਦਰ ਹੋ ਹੋ।
ਹਾਂ ਹਾਂ ਹਾਂ ਹਾਂਜੀ।
ਦੁਪਹਿਰੇ ਦੇ ਚੋਲ ਹੀ ਬਣਦੇ ਆ ਫਿਰ ਤੇ
ਹਾਂਜੀ ਸਾਡੇ ਵੀ ਵੀ ਏਦਾਂ ਹੀ ਆ। ਸਵੇਰੇ ਮਾੜੀ ਮੋਟੀ ਕਦੀ ਪਰੋਠੀ ਖਾ ਲਈ ਖਾ ਲਈ ਬੱਚਿਆਂ ਨੇ ਕਈ ਵਾਰ ਬੱਚੇ ਖਾ ਲੈਂਦੇ ਕਈ ਵਾਰ ਗਰਮੀ ਦੇ ਕਰਕੇ ਮਨਾ ਕਰ ਦਿੰਦੇ ਮੰਮੀ ਨਹੀਂ ਖਾਣੀ ਤੇ ਦੁਪਹਿਰੇ ਫੇਰ ਹਲਕਾ ਫੁਲਕਾ ਕੋਈ ਖਿਚੜੀ ਬਣਾ ਲਈ ਗਰਮੀ ਕਰਕੇ ਕਿ ਦਹੀਂ ਪਾ ਕੇ ਖਾਲੀ ਕਈ ਵਾਰੀ ਮਸਾਲੇ ਵਾਲੇ ਚਾਵਲ ਬਣਾ ਲਏ ਗਰਮੀ ਕਰਕੇ ਉਹ ਖਾ ਲਏ ਦਹੀਂ ਪਾ ਕੇ ਬਸ ਏਦਾਂ ਹੀ ਖਾਂਦੇ ਬੱਚੇ ਬੱਚੇ ਅੱਜ ਕੱਲ ਹਲਕਾ ਫੁਲਕਾ ਹੀ ਖਾ ਰਹੇ ਆ।
ਸਹੀ ਗੱਲ ਹੈ ਸਾਡਾ ਬਿਹਤਰ ਹੀ ਹੈ ਸ਼ਾਮ ਫਾਸਟ ਫੂਡ ਚਲਦਾ
ਬੱਚੇ ਕਹਿ ਦਿੰਦੇ ਮੰਮੀ ਬਾਹਰੋਂ ਮੰਗਵਾ ਦੋ ਕੁਛ ਤੇ ਮੈਂ ਕਿਹਾ ਚਲੋ ਠੀਕ ਹੈ ਕਈ ਵਾਰੀ ਇੱਕ ਇੱਕ ਬਰਗਰ ਹੀ ਬਹੁਤ ਹੁੰਦਾ ਬੱਚੇ ਨੂੰ ਮੁੜ ਕੇ ਕੁਛ ਖਾਂਦਾ ਹੀ ਨੀ ਬਰਗਰ ਖਾ ਕੇ ਬਸ ਮੰਮੀ ਕਹਿੰਦੇ ਹੁਣ ਭੁੱਖ ਨਹੀਂ ਲੱਗ ਰਹੀ, ਹਾਂਜੀ।
ਸਾਡੇ ਤੇ ਭਈ ਯਾਦ ਹੈ।
ਜੀ
ਅਸੀਂ ਇੱਦਾਂ ਹੀ ਕਰਦੇ ਹਾਂ ਸਵੇਰੇ ਰੋਟੀ ਖਾ ਲਈ ਤੇ ਖਾ ਲਈ, ਦੁਪਹਿਰੇ ਚੌਲ ਹੀ ਬਣਾਉਣੇ ਆਂ। ਚੌਲ ਹੀ ਖਾ ਲਏ। ਦਾਲ ਚਾਵਲ ਬਣਾ ਲਏ, ਐਸਾ ਕੁਛ ਬਣਾ ਲਿਆ।
ਹਾਂਜੀ ਸਾਡੇ ਤਾਂ ਮਸਾਲੇ ਵਾਲੇ ਮਸਾਲੇ ਵਾਲੇ ਜ਼ਿਆਦਾ ਬਣਦੇ ਚਾਵਲ। ਮਟਰ ਪਾ ਕੇ ਹਾਂਜੀ ਆਲੂ ਪਾ ਲਏ ਬੜੀਆਂ ਨਹੀਂ ਹੁੰਦੀਆਂ ਜਿਹੜੀ ਬੜੀਆਂ ਹੁੰਦੀਆਂ ਸੋਆਬੀਨ ਹਾਂਜੀ। ਓ ਪਾਲੋ ਉਹ ਵੀ ਪਾ ਕੇ ਟੇਸਟੀ ਬਣਦੇ‌
ਮੈਂਨੇ ਹਜੇ ਈ ਬਣਾਏ ਸੀ। ਠੀਕ ਏ
ਹਾਂਜੀ-ਹਾਂਜੀ ਅਸੀਂ ਕੱਲ ਬਣਾਏ ਸੀ।
ਸਭ ਪਾ ਦਿੰਦੀ ਹਾਂ ਫ੍ਰਿਜ ਦੇ ਵਿੱਚ ਜੋ ਦਿਖਦਾ ਓਹੀ ਪਾ ਦਿੰਨੀ ਆ,
ਉਹੀ ਹਾਂਜੀ ਕਈ ਵਾਰ ਮੈਂ ਵੀ ਇੱਦਾਂ ਈ ਕਰਦੀ ਆ, ਜਿਵੇਂ ਘਰ ਚ ਸਬਜ਼ੀਆਂ ਪਈਆਂ ਹੁੰਦੇ ਥੋੜੇ-ਥੋੜੇ ਦੋ-ਦੋ ਤਿੰਨ-ਤਿੰਨ, ਚਾਰ ਕੇ ਪੀਸ ਓਹੀ ਪਾ ਲੈਂਦੇ।
ਮੈਂ ਵੀ ਹਾਂ ਵੇਸਟ ਨਹੀਂ ਜਾਂਦੇ ਨਾ ਫਿਰ ਵੈਸ ਹੋ ਜਾਂਦੇ।
ਹਾਂਜੀ,
ਮੈਂ ਤਾਂ ਸੱਭ ਪਾ ਦੇਂਨੀ ਹਾਂ ਜੋ ਕੁੱਝ ਦਿਖਦਾ।
ਹਾਂਜੀ-ਹਾਂਜੀ, ਮੈਂ ਵੀ ਇੱਦਾਂ ਹੀ ਕਰਦੀ ਆ।
ਲਾਈਕ ਦਾਲ ਏ ਅਗਰ-ਅਗਰ, ਥੋੜੀ ਜੇਹੀ ਦਾਲ ਵੀ ਪਈ ਏ, ਉਹਦਾ ਵੀ ਪਾ ਦੇਂਨੀ ਹਾਂ ਵਿੱਚ ਕਿ ਵੇਸਟ ਨਹੀਂ ਜਾਏਗੀ, ਐਟਲੀਸਟ ਢਿਡ ਅੰਦਰ ਚਲੀ ਜਾਏਗੀ।
ਹਾ-ਹਾ, ਹਾਂਜੀ।
ਕਰਦੀ, ਵੈਸੇ ਖਾਈ ਨੀ ਜਾਂਦੀ ਨਾ, ਤੇ ਮਨ ਭਰ ਜਾਂਦਾ ਖਾ ਕੇ। ਗਰਮੀਆਂ ਚ ਫ਼ਿਰ ਚਾਲ ਖਾਣ ਦਾ ਫਿਰ ਵੀ ਇਕ ਵਾਰ ਨੂੰ ਖਾ ਸਕਦੇ, ਰੋਟੀ ਤੇ ਵੀ ਕੁੱਝ ਵੀ ਨਹੀਂ ਖਾ ਸਕਦੇ।
ਬਿਲਕੁਲ ਵੀ ਨਹੀਂ ਖਾ ਸਕਦੇ, ਹਾਂਜੀ।
ਉਹ ਰੋਟੀ ਨਾਲ ਫੇਰ ਨਵੀਂ ਕਣਕ ਆਉਦੀ ਏ ਤੇ ਕਈ ਵਾਰ ਓਦੇ ਨਾਲ ਪੇਟ ਵੀ ਖ਼ਰਾਬ ਹੋ ਜਾਂਦਾ ਨਵੀਂ ਕਣਕ ਸਾਡੇ ਤਾਂ ਨਵੀਂ ਕਣਕ ਆਏ, ਸਾਡੇ ਤੇ ਪੇਟ ਹੀ ਖਰਾਬ ਹੋ ਜਾਂਦੇ ਨਵੀਂ ਕਹਿੰਦੇ ਅਵੋਇਡ ਹੀ ਕਰ ਲੀਏ, ਕਿ ਕਰਨਾ ਸਾ ਕੀ ਖਾਈਏ?
ਹਾਂਜੀ-ਹਾਂਜੀ,
ਸਾਡੇ ਇੱਰ ਤੇ ਐਸਾ ਹੋ ਜਾਂਦਾ ਇਤਨੀ ਗਰਮੀ ਹੈ ਨਾ ਬਸ ਬਾਹਰ ਘਰੋਂ ਨ ਨਿਕਲਨ ਦਾ ਮਨ ਨੀ ਕਰਦਾ।
ਮਨ ਨਹੀਂ ਕਰਦਾ ਬਿਲਕੁਲ ਸਹੀ ਹੈ ਜੀ,
ਹੂੰ,
ਪੂਰੀ ਨਾਲ
ਮਜਬੂੂਰਨਾਂ ਦੀ ਹਾਂ ਤਾਂ ਮੈਂ ਵੀ ਇਹ ਸ਼ਾਮੀ ਮਾਰਕੀਟ ਜਾਣਾ ਖਦੀ ਚਲੋ ਮਾਰਕੀਟ ਜਾਵਾਂਗੇ ਸ਼ਾਮੀ ਹੋ ਆਵਾਂਗੀ। ਲੇਕਿਨ ਹੁਣ ਧੁੱਪ ਦੇਖੀਏ ਬਾਹਰ ਕਹਾ ਗੇ ਅੰਦਰ ਹੀ ਬਹਿਜੋ ਬਈਆ ਔਨਲਾਈਨ ਸ਼ੋਪਿੰਗ ਕਰ ਲੋੋ।
ਔਨਲਾਈਨ ਕਰਲੋ ਸਹੀ ਗੱਲ ਹੈ ਔਨਲਾਈਨ ਵੀ ਵਧੀਆ ਐ। ਅੱਜ ਕੱਲ ਤਾਂ ਔਨਲਾਈਨ ਵੀ ਸਬਜ਼ੀਆਂ ਸੁਬਜ਼ੀਆਂ ਸਭ ਕੁਛ ਸਬਜ਼ੀ ਹੋ ਗਈ ਸਾਰਾ ਕੁਛ ਮਿਲਦਾ ਵਾ ਬਲੈਂਕਿਟ ਤੇ ਜੈਪਟੋ ਹਾਂਜੀ ਮੈਂ,
ਤੋਂ ਮੰਗਾਲ ਲੋ ਮੈਂ ਵੀ ਐਸੀਂ ਕਰਦੀ ਹਾਂ।
ਹਾਂਜੀ।
ਅਗਰ ਰਾਤ ਅਰ ਜਾਣ ਰਾ ਜਾਂਦੇ ਸ ਜਾਣਾ ਤਰਕਾਰਾਂ ਵੇਲੇ, ਸੱਤ- ਸਾਢੇ ਸੱਤ- ਅੱਠ ਵਜੇ ਨਾ ਫੇਰ ਜਾਂਦੇ ਕਿ ਹੋ ਧੁੱਪ- ਧੁੱਪ ਨੀ ਹੁੰਦੀ। ਔਰ ਠੰਡਾ ਮੌਸਮ ਹੁੰਦਾ। ਆਰਾਮ ਨਾਲ ਸਬਜ਼ੀ ਲੈ ਵੀਲੋ
ਹਾਂਜੀ। ਹੁਣ ਅਸੀਂ ਵੀ ਏਦਾਂ ਹੀ ਕਰਦੇ ਜ ਮੰਡੀ ਮੰਡੀ ਜਾਣਾ ਹੈ ਸਬਜ਼ੀ ਲੈਣ, ਤੇ ਬਾਹਰ ਨੂੰ ਨਿਕਲਣਾ ਹੈ। ਤੇ ਸ਼ਾਮ ਨੂੰ ਹੀ ਜਾਂਦੇ ਜਦੋਂ ਧੁੱਪ ਜੀਹੀ ਢਲ ਜਾਂਦੇ ਪੂਰੀ ਸੱਤ- ਸਾਢੇ ਸੱਤ -ਅੱਠ ਵਜੇ ਤਾਂ ਜਾਣਾ। ਨਹੀਂ ਤਾਂ ਉਹ ਤੋਂ ਪਹਿਲਾਂ ਤਾਂ ਗਰਮੀ ਬਹੁਤ ਹੁੰਦੀ ਬਾਹਾਰੇ
ਹਾਂ। ਉਹਦੇ ਤੇ ਦਸ ਦਿੰਦੇ ਰਾਤ ਵੇਲੇ ਠੀਕ ਹੋ ਜਾਂਦਾ। ਰਾਤ ਵੇਲੇ ਲੜਾਇਆ ਹੁੰਦਾ। ਕਿ ਚਲੋ, ਟਾਈਮ ਵੀ ਠੀਕ ਹੈ ਔਰ, ਆਰਾਮ ਨਾਲ ਤੁਸੀਂ ਜਾ ਵੀ ਸਕਦੇ ਹੋ। ਦਿਨ ਵੇਲ ਤਾਂ ਕਿੱਥੇ ਹੀ ਜਾਇਆ ਜਾਂਦਾ। ਬਿਲਕੁਲ ਵੀ ਨਹੀਂ ਜਾਇ ਹੰਦਾ।
ਹਮ ਹੋਰ ਦੱਸੋ ਜੀ,
ਹੋਰ- ਹੋਰ ਬਸ ਵਾਧਿਆ। ਰੋਟੀ -ਰੋਟੀ ਖਾ ਕੇ ਅਜ ਲੇਟੀ ਆ ਬਸ ਹੁਣ ਹੁਨ ਇੱਕ ਬੰਦ ਕਰ ਚਾਹ ਪੀ ਲੋ ਗਰਮੀ ਦੇਖ ਕੇ ਚਾਹ ਪੀਂਦਾ। ਵੀ ਨੀ ਕਰ ਰਿਹਾ। ਹੁਣ ਸਾਡੇ ਪੰਜਾਬੀ ਦਾ ਐਸਾ ਹੁੰਦਾ ਨਾ। ਕਿ ਹਾਂ, ਜਿੰਨਾ ਮਰਜੀੀ ਕਰ ਲਓ। ਚਾਹ ਪੀਣੀ ਪੀਣੀ ਹੈ।
ਜੇ
ਜਿੰਨੀ ਮਰਜ਼ੀ ਕਰਨੀ ਪੈ ਜਾਏ। ਸਹੀ ਗੱਲ ਹੈ। ਜਿਤਨੀ ਮਰਜ਼ੀ ਗਰਮੀ ਪੈਂਦੀ ਵੀ ਹੋਵੇ।
ਪਰੋਠੀਆਂ ਬਣਾਏ ਸੀ ਆਲੂ ਦੀਆਂ। ਤੇ ਇੱਕ ਮੰਨ ਕੀਤਾ ਚਾਹ ਪੀ ਲਵਾਂ। ਫੇਰ ਇੱਕ ਮਨ ਕਿ ਕੀਤਾ ਨਹੀਂ, ਸਾਡੇ ਗਰਮ ਹੀ ਬਹੁਤ ਹੈ। ਹਮ
ਹਾਂ। ਸਹੀ ਗੱਲ ਹੈ। ਚਾਹ ਨਾ ਟੈਮ ਤੇ ਚ ਪਿਆ। ਆਪਣੇ -ਆਪ ਲੱਗ ਜਾਂਦੀ ਹੈ। ਹਤ ਸ਼ਾਮ ਹੋ ਰਹੀ ਨਾ ਰ ਸ਼ਦ ਕਿਆ ਸਬਦੀ ਦੇਗੀ
ਫੇਰ ਮਨ ਕੀਤਾ ਬ ਚਾਹ ਪੀ ਲੈਂਣੀਆ। ਪਰੋਠੀ ਖਾਧੀ ਆ। ਅਧੂਰੀ- ਅਧੂਰੀ ਜਿਹੀ ਲੱਗਦੀ ਪਰੋਠੀ
ਹਾਂ। ਸਹੀ ਗੱਲ ਪਤਾ ਫਿਰ ਬਾਹੋਂ ਪਿਆਸ ਵੀ ਲੱਗਦੀ ਰਹਿੰਦੀ। ਅਗਰ ਦ ਕੁਛ ਖਾ ਲਓ ਨਾ ਚਾਹ ਨਾ ਪਿਓ ਤੇ ਪਿਆਸ ਲੱਗਦੀ ਰਹਿੰਦੀ ਹੈ ਇਹ ਪਤਾ ਨੀ ਵੈ ਮ ਇਹ ਪਤਾ ਨੀ ਪਿਆਸ ਲੱਗਦੀ ਰਹਿੰਦੀ ਇਹ
ਨਹੀਂ ਨਹੀਂ ਹੁੰਦਾ ਹੀ ਏਦਾਂ ਜਿਵੇਂ ਆਪਾਂ ਪਰੋਠੀਆਂ ਖਾਧੀਆਂ ਨਾ ਤੇ ਆਪਾਂ ਜੇ ਚਾਹ ਪੀਲਓ ਤਾਂ ਠੀਕ ਹੈ ਜੇ ਆਪਾਂ ਚਾਹ ਨੀ ਪੀਤੀ ਨਾ ਕੋਈ ਪਾਣੀ ਪੀਲੇਆ ਨਾਲ ਹੀ ਪਾਣੀ ਫਿਰ ਉਹ ਬਾਰ ਬਾਰ ਪਾਣੀ ਦੀ ਪਿਆਸ ਹੀ ਲੱਗਦੀ ਰਹਿੰਦੀ ਹੈ
ਹਾਂਜੀ
ਹਾਂਜੀ ਹਾਂਜੀ
ਚਲੋ ਠੀਕ ਹੈ ਉਹ ਤੁਹਾਨੂੰ ਦੁਬਾਰਾ ਲ ਆ ਫੋਨ ਠੀਕ ਓਕੇ ਬਾਏ ਸ੍ਰੀ ਅਕਾਲ